ਹਾਂਜੀ ਸਤਿ ਸ਼੍ਰੀ ਅਕਾਲ ਹਾਂ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ।
ਵਧੀਆ ਤੁਸੀਂ ਸੁਣਾਓ, ਕੀ ਹਾਲ -ਚਾਲ ਏ।
ਬਸ ਠੀਕ ਹੈ, ਵਧੀਆ ਐ। ਮੈਂਨਾ ਐ ਪੁੱਛ ਰਹੀ ਸੀ, ਬਈ ਹੁਣ ਛੁੱਟੀਆਂ ਪੈ ਗਈਆਂ ਬੱਚਿਆਂ ਦੀ।
ਅੱਛਾ
ਹਾਂ ਤੇ ਮੈਂ ਪੁੱਛ ਰਹੀ ਸੀ ਕਿੱਧਰੇ ਆਣ ਜਾਣ ਦੀ ਕੋਈ ਜਗ੍ਹਾ ਦੱਸੋ ਵਧੀਆ ਕੋਈ, ਬੱਚਿਆਂ ਨੂੰ ਘੁਮਾਉਣ ਲਈ।
ਜਗ੍ਹਾ ਤੇ ਦੇਖੋ ਅਸੀਂ ਵੀ ਇਸ ਵਾਰੀ ਨਿਕਲੇ ਹੀ ਨਹੀ ਆ, ਗਰਮੀ ਇੰਨੀ ਸੀ ਨਾ। ਤੇ ਬੱਚਿਆਂ ਨੇ ਸਾਰੀ ਛੁੱਟੀ ਛੁੱਟੀਆਂ ਘਰ ਹੀ ਕੱਢਦੀਆਂ, ਸਗੋਂ ਮੈਂ ਪੇਕੇ ਜਾਣਾ ਸੀ ਮੈਂ ਔਥੇ ਵੀ ਨੀ ਗਈ। ਮੈਂ ਕਿਹਾ ਗਰਮੀ ਚ ਕਿੱਥੇ ਲੈ ਲੈ ਤੇ ਜਾਵਾਂ
ਹਾਂ ਗਰਮੀ ਤਾਂ ਬੜੀ ਪੈ ਰਹੀ ਐ।
ਹੂ, ਸੋਚਿਆ ਸੀ ਕਿੱਥੇ ਲੈ ਜਾਂਦੇ ਆ, ਬਾਹਰ। ਘੁੰਮਾਉਣ ਫਿਰਾਣ ਤੇ ਜਦੋਂ ਜਾਣਾ ਸੀ ਤੇ ਬਰਸਾਤਾਂ ਸ਼ੁਰੂ ਹੋ ਗਈਆਂ, ਦੋ ਚਾਰ ਦਿਨ ਲਗਾਤਾਰ ਲੱਗੀ ਰਹੀ ਬਰਸਾਤ।
ਅੱਛਾ
ਤੇ ਕੀ ਇਹਦੇ ਪਾਪਾ ਨੂੰ ਛੁੱਟੀ ਸੀ ਤੇ ਕਹਿੰਦੇ ਸੀ ਲੈ ਜਾਂਨੇ ਆ, ਛੁੱਟੀ ਸੀ ਤੇ ਬਰਸਾਤ ਚਾਲੂ ਹੋ ਗਈ ਹੁਣ ਬਰਸਾਤ ਵਿੱਚ ਕੀ ਗੱਡੀ ਨੀ ਚੱਲਦੀ, ਕਦੀ ਖ਼ਰਾਬ ਹੋ ਜਾਂਦੀ
ਹਾਂ ਸਹੀ ਗੱਲ ਐ।
ਪੈ ਜਾਂਦਾ, ਕਿ ਸਾਡੇ ਪਾਸੇ ਪਾਣੀ ਵੀ ਭਰ ਜਾਂਦਾ ਐਨਾ
ਅੱਛਾ
ਤੇ ਫੇਰ ਜਾ ਹੀ ਨਿ ਪਾਏ ਤੇ ਫੇਰ ਮੈਂ ਇੱਧਰ ਹੀ ਕਿਤੇ ਨੇੜੇ ਲੈ ਗਏ ਸੀ ਸਾਡੇ ਇੱਧਰ ਫਨ ਬਲਾਸਟ ਹੈਗਾ ਏ
ਅੱਛਾ-ਅੱਛਾ
ਬੱਚਿਆਂ ਦੀ ਗੇਮਸ ਝੂਲੇ
ਹੂ
ਤੇ ਤੁਹਾਡੇ ਵੀ ਘਰ ਦੇ ਕੋਲ ਹੈ, ਮੈਂ ਤੁਹਾਨੂੰ ਲੋਕੇਸ਼ਨ ਭੇਜਾਂਗੀ ਤੁਸੀਂ ਟਰਾਈ ਕਰਨਾ ਤੁਹਾਨੂੰ ਅੱਛਾ ਲੱਗੇਗਾ, ਉ
ਚੱਲ ਕਿਥੇ ਘੁਮ ਆਈਏ ਬੱਚੇ ਪਰੇਸ਼ਾਨ ਕਰਦੇ ਜਿੱਦ ਕਰਦੇ ਨੇ ਘੂਮਾ
ਹਾਂ ਸਹੀ ਗੱਲ ਹੈ, ਛੁੱਟੀਆਂ ਹੋਣ ਨਾ ਮਾਵਾਂ ਦਾ ਸਿਰ ਖਾਂਦੇ ਨੇ ਕਿਥੇ ਲੇ ਜਾਓ ਸਾਨੂੰ ਲੈ ਦਓ ਏਨਾਂ ਦੇ ਪਾ ਆਪਾਂ ਤੇ ਟਾਈਮ ਮਿਲਦਾ ਨੀ ਇੱਕ ਦਿਨ ਛੁੱਟੀ ਵੀ ਕਰਨ ਨੂੰ ਕਹਿ ਦੋ ਤੇ ਇਹਨੂੰ ਇਹਨਾਂ ਨੂੰ ਲੱਗਦਾ ਸਾਡਾ ਕੰਮ ਰੁਕਦਾ
ਹਾਂ ਹਾਂ
ਤੇ ਫੈਨੂੰ ਮੈਂ ਵੀ ਆਪ ਹੀ ਕੱਲੀ ਲੈ ਗਈ ਸੀ ਨਾਲ ਮੰਮੀ ਗਏ ਸੀ
ਅੱਛਾ
ਲੋਕੇਸ਼ਨ ਭੇਜਾਂਗੇ ਉੱਧਰ ਹੀ ਜਾ ਜੇ ਤੁਸੀਂ ਉਹ ਜਗ੍ਹਾ ਬਹੁਤ ਅੱਛੀ ਏ ਅੰਦਰ ਬਸ ਤੁਹਾਨੂੰ ਇੱਕ ਟਿਕਟ ਲੈਣੀ ਪਏਗੀ ਸੱਤਸੌ ਅੱਠਸੌ ਦੀ ਫਨ ਬਲ ਦੀ ਤੇ ਨਾਲ ਇੱਕ ਪਲੱਸ, ਕਾਰਡ ਬਣਵਾਉਣਾ ਪਏਗਾ
ਅੱਛਾ ਕਾਰਡ ਬਣਵਾਉਣਾ ਪੈਂਦਾ
ਕਾਰਡ ਬਣਵਾਉਣਾ ਪਏਗਾ ਉਹ ਵੀ ਇੰਨੇ ਦਾ ਹੀ ਬੰਨੇਗਾ ਉਹਦੇ ਚ ਜਿੰਨੀ ਮਰਜ਼ੀ ਤੁਸੀਂ ਗੇਮਸ ਖੇਲੋ ਜਿੰਨੀ ਮਰਜੀ ਰਾਈਡਸ ਲਓ
ਅੱਛਾ
ਤੇ
ਉਸ ਕਾਰਡ ਨਾਲ ਸਾਰਾ ਕੁਛ ਕਰ ਸਕਦੇ ਹਾਂ ਅਸੀ
ਉਹ ਕਾਰਡ ਨਾਲ ਸਭ ਕੁਛ ਕਰ ਸਕਦੇ ਹੋ ਤੁਸੀਂ ਮਸ ਇੱਕ ਇੱਕ ਕਿਟ ਅਲੱਗ ਲੈਣੀ ਪਏਗੀ ਕਾਰਡ ਤੁਹਾਨੂੰ ਅਲੱਗ ਲੈਣਾ ਪਏਗਾ ਕਾਰਡ ਚ ਗੇਮਸ ਨੇ ਉਹ ਤੁਸੀਂ ਸਨੋ ਪਾਰਕ ਜਾ ਸਕਦੇ ਹੋ ਉਹਦੇ ਅੰਦਰ ਹੀ ਸਨੋ ਪਾਰਕ ਵੀ ਅੰਦਰ ਦਰੀ ਉਹ ਦੇ ਫਨ ਬਲਾਸਟ ਔਰ ਛੋਟਾ ਜਿਹਾ ਉਹ ਵੀ ਬਣਿਆ ਦਾ ਹੈ ਕੀ ਕਹਿੰਦੇ ਨੇ ਅਸੀਂ ਨਹਾਉਣ ਜਾਂਦੇ ਹਾਂ ਕਿੱਥੇ ਪੂਲ ਬਣਿਆ
ਅੱਛਾ ਪੂਲ ਵੀ ਹੈਗੇ ਗਏ
ਵੀ ਹੈਗਾ ਹੈ ਔਰ ਛੋਟਾ ਜਿਹਾ ਪੂਲ ਜਿੱਥੇ ਜਿਵੇਂ ਪੰਦਰਾਂ ਵੀਹ ਬੰਦੇ ਨਾਲ ਲੈਣ ਵਾਰੀ ਵਾਰੀ ਨਉਣ ਜਾਣ ਦਿੰਦੇ ਨੇ
ਅੱਛਾ ਤੇ ਉੱਥੇ ਲੇਡੀਜ਼ ਦਾ ਵੱਖਰਾ ਹੋਗਾ ਤੇ ਬੱਚਿਆਂ ਦਾ ਵੱਖਰਾ ਹਨਾਂ ਜੈਂਟਸ ਦਾ ਵੱਖਰਾ।
ਨਈਂ ਨਈਂ, ਉਹ ਐਸਾ ਕੁਛ ਨਈਂ ਐ ਫੈਮਲੀ ਹੁੰਦੀ ਉਧਰ ਲੇਡੀਜ਼ ਜੈਂਟਸ ਸਬ ਫੈਮਲੀ ਹੁੰਦੀ। ਹਾਂਜੀ। ਤੇ ਉਹਦੇ ਪੂਲ ਦੇ ਅੰਦਰ ਹੀ ਇੱਕ ਦੋ ਰਾਈਡਸ ਨੇਂ ਉਹ ਸਲਾਈਡਿੰਗ ਵਾਲੀ ਨੀਂ ਹੁੰਦੀ ਪੌੜੀਆਂ ਚੜ ਕੇ ਨੀਚੇ ਉਤਰੋ ਪਾਣੀ ਦੇ ਵਿੱਚ ਜਾਓ ਇੱਕ ਦੋ ਰਾਈਟਸ ਨੇਂ ਉਹ ਫੇਰ ਉਧਰੋਂ ਦੀ ਫ੍ਰਰੀ ਹੋ ਉਹ ਤੇ ਸਨੋ ਪਾਰਕ ਚਲੇ ਜਾਓ। ਸਨੋ ਪਾਰਕ ਚ ਭਾਂਡਾ ਬਣਾਇਆ ਦਾ ਏ, ਪੈਂਗੁਇਨ ਬਣਾਇਆ ਦਾ ਏ ਮਤਲਬ ਇਸ ਇਸ ਤਰ੍ਹਾਂ ਲੱਗਦਾ ਕਿ ਓਰੀਜਨਲ ਹੁੰਦੇ ਡੁਪਲੀਕੇਟ ਈ ਨੇਂ।
ਅੱਛਾ ਅੱਛਾ।
ਤੇ ਬੱਚੇ ਖੇਲਦੇ ਨੇਂ ਹੋਰ ਸਨੋ ਦੇ ਅੰਦਰ ਵੀ ਰਾਈਡਾਂ ਨੇ। ਪੋਰੀਆਂ ਚੜ ਕੇ ਤੇ ਟਾਇਰ ਬਣਾਏ ਦੇ ਨੇਂ ਟਾਇਰ ਦੇ ਅੰਦਰ ਬਹਿ ਕੇ, ਉਹ ਪਿੱਛੋਂ ਧੱਕਾ ਮਾਰਦੇ ਦੇ ਨੇਂ। ਸਿੱਧਾ ਬਰਫ਼ ਚ ਗਿਰੋਜ਼ਾ
ਅੱਛਾ।
ਗਏ ਸੀ ਇੱਧਰ ਹੀ ਬੱਚਿਆਂ ਨੂੰ ਹੁਣ ਬਾਹਰ ਕਿੱਥੇ ਜਾਈਏ? ਬਾਹਰ ਵੀ ਕਿਰਾਇਆ ਭਾੜਾ ਖਰਚ ਕੇ ਜਾਓ। ਤੇ ਫੇਰ ਆ ਕੇ ਥਕਾਵਟਾਂ, ਬੱਚਿਆਂ ਦੀਆਂ ਤਬੀਅਤਾਂ ਖਰਾਬ। ਮੈਂ ਕਿਹਾ ਫੇਰ ਏ ਉੱਧਰ ਹੀ ਇੱਕ ਦਿਨ ਲੈ ਗਏ ਸੀ, ਘੁੰਮਾ ਲਿਆਈ ਸੀ। ਤੇ ਹੋਰ ਹਾਂ, ਗੇਮਸ ਵੀ ਨੇਂ ਹਾਂਜੀ, ਸਹੀ ਗੱਲ ਐ। ਸਫ਼ਰ ਕਰਕੇ ਨਾਂ ਥੋੜਾ ਬੱਚਿਆਂ ਨੂੰ ਉਹ ਹੁੰਦਾ ਏ ਉਹ ਬੱਚੇ ਅੱਕ ਜਾਂਦੇ ਨੇਂ, ਸਫ਼ਰ ਚ ਹਾਂ, ਫੇਰ ਜਾ ਦਾਂ ਦੇਰ ਹੀ ਇੱਕ ਜਗ੍ਹਾ ਤੇ ਬੈਠੇ ਰਹਿਣਾ। ਬੱਚੇ ਤੰਗ ਕਰਨ ਲੱਗ ਜਾਂਦੇ ਨੇਂ।
ਸਹੀ ਗੱਲ।
ਤੇ ਹੋਰ ਵੀ ਇੱਕ ਦੋ ਜਗ੍ਹਾ ਹੋਰ ਵੀ ਨੇ ਘੁੰਮਣ-ਫਿਰਨ ਵਾਲੀਆਂ।
ਅੱਛਾ, ਅੱਛਾ। ਉਹਦਾ ਵੀ ਦੱਸੋ।
ਤੇ ਅਹ ਦੇਖਣਾ, ਅ ਕੀ ਕਹਿੰਦੇ ਨੇ। ਐ ਵੋਟਰ ਪਾਰਕ ਲੈ ਜਾਓ, ਅਲਗ ਤੋਂ ਹੀ।
ਅੱਛਾ, ਅੱਛਾ।
ਤੇ ਹੁਣ ਤੇ ਛੁੱਟੀਆਂ ਪੂਰਾ ਮਹੀਨਾ ਹੈ। ਇੱਕ-ਇੱਕ ਹਫ਼ਤੇ ਲੈ ਜਾਂਦੇ ਰਹੋ। ਹਰ ਸ਼ਨੀ-ਇਤਵਾਰ ਲੈ ਜਾਓ, ਹਰ ਸ਼ਨੀ- ਇਤਵਾਰ ਲੈ ਜਾਓ।
ਹਾਂ।
ਤੇ ਵਾਟਰ ਪਾਰਕ ਚ ਵੀ ਰਾਈਡਾਂ ਨੇ, ਐਡਵੈਂਚਰ ਏ। ਅਡਵੈਂਚਰ ਉਹ ਉੱਪਰ ਤਾਰ ਜੀ ਨੀ ਬੰਣਨੀ ਹੁੰਦੀ, ਤੇ ਉੱਪਰ ਤਾਰ ਦੇ ਉੱਪਰ ਸਾਈਕਲ ਚਲਾਂਦੇ ਨੇ।
ਹਾਂ, ਹਾਂ।
ਐਵੇਂ ਦੇ ਐਡਵੈਂਚਰ ਨੇ, ਹੋਰ ਉਹ ਕੀ ਕਹਿੰਦੇ ਨੇ? ਬਾਰਾਂ ਫਿਟ ਉੱਚਾ ਝੂਲਾ ਬਣਿਆ ਦਾ।
ਅੱਛਾ, ਹਾਂ।
ਤੇ ਤਿੰਨ ਜਣੇ ਇਕੱਠੇ ਬਿਠਾਉਂਦੇ ਨੇ, ਤੇ ਛੋੜ ਦਿੰਦੇ ਨੇ ਉੱਚਾ ਲਿਜਾ ਕੇ। ਬੜੀ ਦੂਰ ਤਕ ਡਰ ਵੀ ਲੱਗਦਾ। ਪਰ ਮਜ਼ਾ ਵੀ ਆਉਂਦਾ, ਬਾਅਦ
ਅੱਛਾ।
ਹਾਂ, ਤੇ ਇੱਕ ਬੋਲ ਬੰਨੀ ਦੀ ਹੈ। ਬੋਲ ਦੇ ਅੰਦਰ ਸਾਈਕਲ ਚਲਾਣੀ ਹੈ।
ਅੱਛਾ, ਬੋਲ ਵੀ ਹੈਗੀ ਹੈ।
ਤੁਹਾੱਡੀ ਬੋਲ ਏ
ਤੇ ਬੱਚਿਆਂ ਦਾ ਤਾਂ ਵਧੀਆ ਮਨੋਰੰਜਨ ਹੋ ਗਾ
ਹੋਰ ਪੂਰਾ ਦਿਨ ਪੂਰਾ ਦਿਨ ਸਵੇਰੇ ਜਾਓ ਆਪਣਾ ਕੁਛ ਨਾਹੋ ਧੋਵੋ ਫਰੈਸ਼ ਹੋ ਕੇ ਨਿਕਲ ਜਾਓ ਉੱਧਰ ਤੁਹਾਨੂੰ ਲੱ ਬ੍ਰੇਕ ਫਾਸਟ ਲੰਚ ਫੇਰ ਸ਼ਾਮ ਦਾ ਚਾਹ ਨਾਸ਼ਤਾ
ਅੱਛਾ-ਅਛਾ
ਸਭ ਉੱਧਰ ਇਨਕਲੂਡ ਸਭ ਟਿਕਟ ਦੇ ਅੰਦਰ ਇੰਕਲੂਡਡ ਹੁੰਦਾ ਹੈ
ਅੱਛਾ ਤੇ ਇਹ ਟਿਕਟ ਵੱਖਰੀ-ਵੱਖਰੀ ਯਾ ਇੱਕੋ ਹੀ ਟਿਕਟ
ਨਹੀਂ ਇੱਕ ਬੰਦੇ ਦੀ ਅਲੱਗ ਲੈਣੀ ਪਏਗੀ ਬੰਦੇ ਦੀ ਸੱਤ ਸੌ ਰੁਪਏ ਟਿਕਟ ਏ ਬੱਚਿਆਂ ਦੀ ਛੇ ਸੌ ਏ
ਛੋਟੇ ਬੱਚਿਆਂ ਦੀ ਵੀ ਟਿਕਟ ਲੱਗੇਗੀ ਉਹਦੇ ਵਿੱਚ
ਅਗਰ ਤੁਹਾਡਾ ਬੱਚਾ ਤਿੰਨ ਸਾਲ ਤੋਂ ਛੋਟਾ ਏ ਤੇ ਨੀ ਲੱਗੇਗੀ ਅਗਰ ਤਿੰਨ ਚਾਰ ਸਾਲ ਚਾਰ ਆਂਦਾ ਫੇਰ ਲੱਗਦ ਦੀਯਾ ਵੰਡਿਆਂ ਦੀ ਲਗਦੀ ਹੈ ਤੇ ਉਹ ਵੀ ਦਸ ਸਾਲ ਦੇ ਬੱਚੇ ਦੀ ਛੇ ਸੌ ਲੱਗਦੀ ਏ ਉਸ ਤੋਂ ਵੱਡੇ ਦੀ ਪੂਰੀ ਲੱਗਦੀ ਸੱਤ ਸੌ ਟਿਕਟ ਅਗਰ ਤੁਸੀਂ ਸੈਟਰਡੇ ਸੰਡੇ ਜਾਂਦੇ ਹੋ ਸੱਤ ਸੌ ਵਾਲੀ ਟਿਕਟ ਅੱਠ ਸੌ ਦੀ ਹੁੰਦੀ ਹੈ ਛੇ ਸੌ ਵਾਲੀ ਟਿਕਟ ਸੱਤ ਸੌ ਹੁਂਦੀ ਆ ਇਹ ਨੋਰਮਲ ਦਿਨਾਂ ਜਾਓ ਮੰਡੇ ਟੁ ਫਰਾਈਡੇ ਕੋਈ ਵੀ ਦਿਨ ਚਲੇ ਜਾਓ ਤੇ ਉਹਦੀ ਟਿਕਟ ਘੱਟ ਹੋਏਗੀ ਛੇ ਸੌ ਰੁਪਏ ਸੱ ਸੌ ਰੁਪਏ ਔਰ ਖਾਣਾ ਵੀ ਅਨਲਿਮਿਟਿਡ ਰੋਜ਼ ਅਲੱਗ ਅਲਗ ਵੈ ਅਸੀਂ ਗਏ ਸੀ ਤੇ ਅਹ ਸਵੇਰੇ ਇਡਲੀ ਸਾਂਬਰ ਬਣਿਆ ਅਸੀ ਹੋਰ ਪੋਹੇ ਬੰਣ ਹੋਏਸੀਂ ਨਾਲ ਚਾਹ ਔਰ ਬਿਸਕਿਟ ਸੀ। ਤੇ ਨਾਸ਼ਤਾ ਵੀ ਖੁਲਾ ਕਰੋ, ਇਹ ਵੀ ਨੀ ਕਿ ਟੇਸਟ ਚ ਕੋਈ ਫਰਕ ਹੈ ਟੇਸਟ ਵੀ ਬਹੁਤ
ਅੱਛਾ।
ਇਕਦਮ ਰੈਸਟੋਰੈਂਟ ਸਟਾਈਲ ਬਣਾਇਆ ਦਾ ਸ
ਅੱਛਾ।
ਹਮ ਬਹੁਤ ਹੀ ਸੁਆਦ ਸੀ।
ਹਮ।
ਫੇਰ ਰਾਈਟਸ ਬੱਚਿਆਂ ਦੀ ਅਲੱਗ ਤੋਂ ਹੋਰ ਇੱਕ ਇੱਕ ਹੱਟ ਬਣਾਈ ਦੀ ਸੀ। ਹੱਟ ਦੇ ਅੰਦਰ ਪਾਣੀ ਆ ਰਿਹਾ ਹੈ, ਫੁਆਰੇ ਜਿਸ ਤਰ੍ਹਾਂ, ਇੱਕ ਉਹ ਅੰਬਰੇਲਾ ਬਣਾਈਦੀ ਸੀ, ਅੰਬਰੇਲਾ ਚ ਫੁਆਰੇ ਲਾਏ ਦੇ ਸੀ। ਅੰਬਰੇਲਾ ਚੋਂ ਪਾਣੀ ਆ ਰਿਹਾ, ਔਰ ਜਮੀਨ ਚੋਂ ਪਾਣੀ ਆਉਂਦਾ ਹੈ।
ਹਮ। ਜ਼ਮੀਨ ਈਚੋਂ ਪਾਣੀ
ਜ਼ਮੀਨ ਚ ਨਾ ਉਹਨਾਂ ਨੇ ਨਿੱਕੇ-ਨਿੱਕੇ ਫੁਹਾਰੇ ਲਾਏ। ਦੀਨੇ ਸ਼ਾਵਰ ਜਿਸ ਰ੍ਹਾਂ, ਉਹ ਚਲਾ ਦਿੰਦੇ ਨੇ ਤੇ ਪਾਣੀ ਉੱਪ ਉਪਰ ਨੂੰ ਆਉਂਦਾ ਏ। ਮਤਲਬ ਨਾ ਉਹਨਾਂ ਨੇ ਅਮ-ਅਮ ਚਾਰ, ਪੰਜ ਅਲੱਗ-ਅਲੱਗ ਪੋਰਸ਼ਨ ਜੇ ਬਣਾਏ ਦੇ ਆ। ਇੱਕ ਬੱਚਿਆਂ ਦਾ ਐ ਐਡਵੈਂਚਰ। ਫੇਰ ਉਹ ਵਾਟਰ ਪੂਲ ਜੀ ਬਣਾਈ। ਬਈ ਬਾਰਿਸ਼ ਜਿਸ ਤਰ੍ਹਾਂ ਆ ਰਹੀ ਏ, ਉੱਪਰੋਂਦੀ ਪਾਣੀ ਆਉਂਦਾ ਏ, ਛੱਤਰੀ ਦੱਸਿਆ ਸੀ ਨਾ। ਉੱਚੀ ਜੀ ਛੱਤਰੀ ਲਾਈ ਕਾਫੀ ਤੇ ਉਹ ਚਲਾ ਦਿੰਦੇ ਨੇ। ਮਤਲਬ ਇੱਕ ਇੱਕ-ਇੱਕ ਘੰਟਾ ਸਭ ਜਗ੍ਹਾ ਤੁਹਾਨੂੰ ਇੰਜੋਏ ਕਰਾਂਗੇ, ਪਹਿਲੇ ਛੱਤਰੀ ਵਾਲੀ ਜਗ੍ਹਾ ਤੇ ਲੈ ਜਾਣਗੇ ਉੱਥੇ ਇੰਜੋਏ ਕਰਗੇ ਇੱਕ ਘੰਟਾ ਉੱਥੇ ਇੰਜੋਏ ਕਰਗੇ ਨਾਲ ਗਾਣੇ ਲਾ ਦਿੰਦੇ ਨੇ ਆਪਣੇ ਪੰਜਾਬੀ ਗਾਣੇ ਤੇ ਨਾਲ ਡਾਂਸ ਕਰੋ ਨੱਚੀ ਜਾਓ ਫੇਰ ਉਸ ਤੋਂ ਬਾਅਦ ਉੱਧਰ ਲ ਜਾਣਗੇਏ ਲ ਕੋਲ ਜਿਸ ਤਰ੍ਹਾਂ ਅਸੀਂ ਸਮੁੰਦਰ ਚਾਹੀਦੇ ਫ ਆਉਂਦੀ ਹੈ ਹਾਂ ਇਸ ਅਛਾ ਲੱਗੇਗਾ ਸੀ ਸਮੁੰਦਰ
ਤੇ ਕਾਫ਼ੀ ਵੱਡੀ ਜਗ੍ਹਾ ਹੋਏਗੀ ਫਿਰ ਤੇ ਉਹ
ਵੱਡੀ ਜਗ੍ਹਾ ਬਹੁਤ ਵੱ ਤੁਹਾਨੂੰ ਇੱਕਦਮ ਪੂਰਾ ਦਿਨ ਪਤਾ ਹੀ ਨਹੀਂੀ ਲੱਗੇਗਾ ਕਿੱਥੇ ਗਿਆ
ਅੱਛਾ
ਮਜ਼ਾ ਆਏਗਾ ਕੁਲਰਾ ਵੀ ਪਾਣੀ ਲਗਾ ਦਿੰਦੇ ਨੇ
ਅੱਛਾ
ਪਾਣੀ ਲਹਿਰਾਂ ਛੋੜਦੇ ਨੇ ਫੇਰ ਉਹ ਵੀ ਪਿੱਛੋਂ ਦੀ ਲਹਿਰ ਆਉਂਦੀਆਂ ਨੇ ਆਪਣੇ ਵੱਲ
ਅੱਛਾ
ਤੇ ਇਸ ਤਰ੍ਹਾਂ ਲੱਗਦਾ ਸੀ ਸਮੁੰਦਰ ਝਾ ਤੇ ਹੋਰ ਗਾਣੇ ਲਗਾ ਦਿੰਦੇ ਨੇ ਵਧੀਆ ਵਧੀਆ ਜਿਹੜੇ ਗਾਣੇ ਨੇ ਅੱਜ ਕੱਲ ਬਲੂ ਹੈਪ
ਹਹ ਹਾਂ ਹਾਂ ਅੱਛਾ
ਇੰਨਾ ਇੰਜੋਏ ਮਿੰਨਟ ਚ ਪੂਰੇ ਦਿਨ ਦਾ ਪਤਾ ਹੀ ਨਹੀਂੀ ਲੱਗਦਾ
ਹਮ
ਫੇਰ ਉਸ ਤੋਂ ਬਾਅਦ ਲੰਚ ਟਾਈਮ ਕਰ ਦਿੰਦੇ ਨੇ ਫੇਿਰ ਅਸੀਂ ਲੰਚ ਕੀਤਾ ਉੱਧਰ ਹੀ ਉਸ ਦਿਨ ਪਨੀਰ ਦੀ ਸਬਜ਼ੀ ਬਣਾਈ ਦੀ ਸੀ ਨਾਲ ਛੋਲੇ ਸੀ ਨਾਲ ਮੈਂਗੋ ਸ਼ੇਕ
ਹਮ ਹਮ
ਹੋਰ ਪਾਣੀ ਮਿਨਰਲ ਵਾਟਰ ਏ ਪਾਣੀ ਦੀ ਵੀ ਕੋਈ ਦਿੱਕਤ ਨੀ ਕਿ ਪਾਣੀ ਗੰਦਾ ਏ ਪੀਣ ਨੂੰ ਪੀਣ ਵਾਸਤੇ ਆਰੋ ਦਾ ਪਾਣੀ ਹੁੰ ਤੇ ਨਾਲ ਲੱਸੀ ਦਿੰਦੇ ਨੇ ਕਿਉਂਕਿ ਗਰਮੀਆਂ ਨਾ ਸੀਜ਼ਨ ਉਹਨਾਂ ਨੇ ਇਹ ਚੀਜ਼ ਦਾ ਪੂਰਾ ਧਿਆਨ ਰੱਖ ਰਖਿਆ ਵਾ ਕਿ ਲੂ ਨਾ ਲੱ ਤੇ ਟੈਂਟ ਦੇ ਨੀਚੇ ਉਹਨਾਂ ਨੇ ਸੈਟਅਪ ਬਣਾਇਆ ਦਾ ਏ
ਹੂੰ ਅੱਛਾ
ਔਰ ਫੇਰ ਉਸ ਤੋਂ ਬਾਅਦ ਲੰਚ ਖ਼ਤਮ ਹੁੰ ਫੇਰ ਪਾਣੀ ਚ ਲੈ ਜਾਂ ਦੇ ਨੇ ਹਾਂ ਫੇਰ ਉਹ ਉੱਤੇ ਤੇ ਉਹਦੇ ਝੂਲੇ ਸਲਾਈਡਿੰਗ ਵਾਲੇ ਨੀ ਬੱਚਿਆਂ ਦੇ ਹੁੰਦੇ ਪੌੜੀਆਂ ਚੜ ਕੇ ਜਾਂਦੇ ਨੇ ਸਲਾਈਡ ਤੋਂ ਨੀਚੇ ਆਉਂਦੇ ਨੇ ਫੇਰ ਉਹ ਝੂਲਾ ਏ ਉਹ ਝੂਲੇ ਦੇ ਅੰਦਰ ਪਾਣੀ ਛੋੜ ਦਿੰਦੇ ਨੇ ਫਲਾਈਡ ਦੇ ਅੰਦਰ ਉੱਥੋਂ ਦੀ ਪਾਣੀ ਆਉਂਦਾ ਫਿਰ ਸਿੰਦਾ ਝੂਲੇ ਚ ਬਹੋ ਤੇ ਸਲਾਈਡਿੰਗ ਕਰੋ ਸਿੱਧਾ ਪਾਣੀ ਦੇ ਅੰਦਰ ਤੇ ਉਹ ਉਹਦੇ ਚ ਵੀ ਬਹੁਤ ਮਜ਼ਾ ਆਉਂਦਾ ਐ
ਹੂੰ
ਪਾਣੀ ਦੇ ਅੰਦਰੋਂ ਨਿਕਲ ਕੇ ਜਾਓ ਪਾਣੀ ਦੇ ਅੰਦਰ ਹੋਰ ਰਿੰਗ ਬੱਚੇ ਛੋਟੇ ਬੱਚਿਆਂ ਵਾਸਤੇ ਰਿੰਗ ਮਿਲ ਜਾਂਦੀ ਐ ਲਹਿਰਾਂ ਦੇ ਅੰਦਰ ਨਾਨ ਦੇ ਨਾ ਵੇਬਸ ਆਉਦੇ ਨੇ ਬੱਚਿਆਂ ਹਾਂ ਕਿ ਬੱਚੇ ਵੀ ਇੰਜੋਏ ਕਰ ਲੈਣ ਫੇਿਰ ਉਹਦੇ ਚ ਕੀ ਹੈ ਕਿ ਬੱਚਿਆਂ ਨੂੰ ਚੁੱਕ ਚੁੱਕ ਕੇ ਥੋੜਾ ਥਕਾਵਟ ਹੋ ਜਾਂਦੀ ਐ
ਬੱਚਿਆਂ ਕਰਕੇ ਤੇ ਜਾਣਾ ਹੀ ਬੱਚਿਆਂ ਨੇ ਦੁਖੀ ਕੀਤਾ ਬੱਚੇ ਕਹਿੰਦੇ ਚਲੋ ਚਲੋ ਘੁਮਾ ਕੇ ਲਿਆਓ
ਹਾਂ ਲੈ ਜਾਓ ਅੱਛਾ ਬੱਚੇ ਇੰਜੋਏ
ਲੈ ਜਾਂਗੇ ਹੁਣ ਇੱਥੇ ਹੀ ਲੈ ਕੇ ਜਾਂਦੀ ਆ ਵੇਖਦੇ
ਹਾਂ ਮੈਂ ਤੁਹਾਨੂੰ ਲੋਕਸ਼ਨ ਭੇਜਦੀ ਹਾਂ ਤੇ ਸੈਟਰਡੇ ਸੰਡੇ ਨਾ ਜਾਣਾ ਬਸ ਸੈਟਰਡੇ ਸੰਡੇ ਭੀੜ ਹੋਏਗੀ ਮਜਾ ਵੀ ਨੀ ਹੋਏਗਾ
ਅੱਛਾ
ਹਾਂ ਵਿੱਚ ਕੋਈ ਵੀ ਫ ਮੰਡੇ ਫਰਾਈਡੇ ਕਦੋਂ ਵੀ ਚਲੇਗਾ
ਅੱਛਾ ਅੱਛਾ
ਹਮ ਚਲੋ ਜਾ ਕੇ ਆਓ ਦੇਖਦੇ ਹਾਂ ਸ਼ਾਇਦ ਅਸੀਂ ਵੀ ਪ੍ਰੋਗਰਾਮ ਬਣਾਈਏ ਜਾਣ ਦਾ
ਉੱਥ ਮਿਲਦੇ ਆ ਫਿਰ
ਹਾਂਜੀ ਹਾਂਜੀ ਚਲੋ ਠੀਕ ਹੈ ਓਕੇ
ਘਾਰੇ